ਹੈਲੋ।
ਹੈਲੋ।
ਹਾਂਜੀ, ਸਾਸਰੀ ਕਾਲ ਜੀ ਹੋਰ ਕੀ ਹਾਲ ਨੇ।
ਹਾਂਜੀ, ਮੈਂ ਠੀਕ ਆ ਹੋਰ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਚਾਲ ਏ।
ਵਧੀਆ-ਵਧੀਆ।
ਹੋਰ ਘਰ ਪਰਿਵਾਰ ਸਭ ਠੀਕ ਏ ਮੰਮੀ ਪਾਪਾ,
ਹਾਂਜੀ, ਸਭ ਠੀਕ ਨੇ ਛੁੱਟੀਆਂ ਪਈਆਂ ਦੀ ਨੇ ਬਸ ਸਕੂਲ ਦੀਆਂ। ਹਜੇ ਘਰ ਈ ਹੈਗੇ ਆ ਹਾਂਜੀ
ਫੇਰ ਇਸ ਵਾਰੀ ਗੇ ਨੀ ਕਿਸੇ ਇੱਥੇ ਕਿੱਥੇ ਤੁਸੀਂ ਘੁੰਮਨ ਪਿਛਲੀ ਵਾਰ ਤਾਂ ਤੁਸੀਂ ਗਏ ਸੀ ਨਾ ਹਨਾ ਹੇਮ ਯਾ ਤੇ ਸਵਾਰੀ ਨੀ ਗ ਕਿੱਥੇ
ਬਸ ਹੁਨ ਪਲੈਨ ਬਨਾਨਾਂ ਦੇਖੋ ਰਿਸ਼ੀਕੇਸ਼ ਜਾਵਾਂਗੇ ਅਸੀ।
ਅੱਛਾ ਜੀ ਮੈਂ ਨਾ ਤੁਹਾਨੂੰ ਆਇਯੋ ਪੁੱਛਣਾ ਸੀ ਕੀਤਾ ਵੇ ਕਿ ਸਾਡੀ ਵੀ ਸਲਾਹ ਬੰਦੀ ਪੀ ਸੀ ਹੇਮਕੁੰਟ ਸਾਹਿਬ ਜਾਣ ਦੀ। ਤੇ ਇੱਕ ਡਰ ਵੀ ਲੱਗਦਾ ਐ ਮਨ ਵਿੱਚ ਕੀ ਸਾਰੇ ਕਹਿੰਦ ਹੈਗੇ ਨਾ ਬੜੀ ਔਖੀ ਹੈਗੀ ਐ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਮਨ ਵਿਚ ਨਾ ਡਰ ਪੈਦਾ ਹੋਇਆ ਸੀ। ਮੈਂ ਕਿਹਾ ਚਲੋ ਉਹਨਾਂ ਕੋਲ ਪੁੱਛਾਂ ਓਗੇਏ ਸੀ ਪਿਛਲੀ ਵਾਰੀ ਤੇ ਕਿਸ ਤਰ੍ਹਾਂ ਬੀ ਅ ਕਿਵੇਂ ਅ ਜਾਣਾ ਪੈਂਦਾ ਵੇ ਕਿ ਬੀ ਇੱਥੋਂ ਦੀ ਕਿਸ ਤਰ੍ਹਾਂ ਵੇ ਮੈਂ ਕਿਹ
ਵੈਸੇ ਡਰਨ ਦੀ ਤਾਂ ਕੋਈ ਗੱਲ ਨੀ ਹੈ ਮਤਲਬ ਲੋਕ ਤੇ ਐਵੇਂ ਕਹਿੰਦੇ ਨੇ ਬਟ ਐਸਾ ਕੁਛ ਨੀ ਹੈਗਾ ਬਾਕੀ ਇੱਥੋਂ ਪਹਿਲੇ ਤੁਸੀਂ ਟ੍ਰੇਨ ਤੇ ਅ ਜੀ ਜੱਦਾਂ ਵੀ ਤੁਸੀਂ ਕਾਰ ਚ ਟਰੈਵਲਰ ਕਰਕੇ ਰਿਸ਼ੀਕੇਸ਼ ਤੱਕ ਜਾਨਾ ਏ ਤੇ ਹਾਂਜੀ ਉਸ ਤੋਂ ਬਾਅਦ ਫੇਰ ਬੱਸ ਕਰ ਲੋ ਚਾਹੇ ਜੋ ਵੀ ਤੁਹਾਡੀ ਮਤਲਬ ਵਹੀਕਲ ਹੈਗੇ ਬਾਈਕ ਤੇ ਵੀ ਜਾਂਦੇ ਨੇ ਕਾਫ਼ੀ ਲੋਕ ਰਿਸ਼ੀਕੇਸ਼ ਗੋਬਿੰਦ ਘਾਟ,
ਤੇ ਰਿਸ਼ੀਕੇਸ਼ ਕੀ ਗੁਰਦੁਆਰਾ ਹੈਗਾ ਵੇ ਕੋਈ ਉੱਥੇ?
ਹਾਂਜੀ ਉੱਥੇ ਵੀ ਹੇਮਕੁੰਟ ਸਾਹਿਬ ਗੁਰਦੁਆਰਾ ਉਹਦਾ ਨਾ ਹੇਮਕੁੰਟ ਸਾਹਿਬ ਵੀ ਹੈਗਾ ਹੈ। ਤੇ ਉੱਥੇ ਵੀ ਤੁਹਾਨੂੰ ਇੱਕ ਦਿਨ ਸਟੇਅ ਕਰਨਾ ਪੈਂਦਾ ਹੈ ਹਾਂਜੀ
ਅੱਛਾ ਜਿਵੇਂ ਅਸੀਂ ਐ ਥੋਂ ਗਏ ਮੰਨਲਓ ਕਿ ਟ੍ਰੇਨ ਤੇ ਗਏ, ਕਿਉਂਕਿ ਸਾਡੇ ਕੋਲ ਤੇ ਆਪਣੀ ਗੱਡੀ ਗੁੱਡੀ ਐ ਨੀ ਕਿ ਅਸੀਂ ਗੱਡੀ ਤੇ ਜਾਈਏ। ਟ੍ਰੇਨ ਤੇ ਜਾਣਾ ਪਏਗਾ ਹੈਂ ਸਾਨੂੰ ਓਥੇ ਰਿਸ਼ੀਕੇਸ਼ ਵਾਸਤੇ ਅੱਛਾ ਇੱਥੋਂ ਕਿ ਜਦੋਂ ਤੁਸੀਂ ਅਹ ਜਦੋਂ ਤੁਸੀਂ ਗਏ ਸੀ ਤ ਤੋਂ ਸਿੱਧੀ ਟ੍ਰੇਨ ਹੈਗੀ ਹੈ।
ਹਾਂ, ਹਾਂਜੀ ਹਾਂਜੀ ਜਗਾਧਰੀ ਯਮੁਨਾਨਗਰ ਤੋਂ ਸਿੱਧੀ ਟ੍ਰੇਨ ਹੈਗੀ ਰਿਸ਼ੀਕੇਸ਼
ਅੱਛਾ ਠੀਕ ਹੈ ਓੰਜ ਵੈਸੇ ਦਿੱਕਤ ਤੇ ਨਹੀਂ ਆਉਂਦੀ ਕੋਈ ਵੀ ਅ ਸੀਟ ਬੁੱਕ ਕਰਵਾਣਾ ਕਰਵਾਉਣੀ ਪੈਂਦੀ ਹੈ
ਹਾਂਜੀ ਇਹ ਇਹ ਤੇ ਹੈਗਾ ਸੀਟ ਬੁੱਕ ਬੁ ਸਾਡੀ ਸੀਟ ਬੁੱਕ ਨੀ ਸੀ ਨਾ ਸਾਨੂੰ ਬਹੁਤ ਪ੍ਰੋਬਲਮ ਆਈ ਸੀ ਜਨਰਲ ਚ ਬਾਕੀ ਸੀਟ ਬੁਕਿੰਗ ਹੋਏ ਨਾ ਫਿਰ ਤੁਸੀਂ ਆਪਣਾ ਰਿਲੈਕਸ ਹੋ ਕੇ ਬਹਿ ਸਕਦੇ ਹੋ, ਸੋ ਕੇ ਵੀ ਜਾ ਸਕਦੇ ਹੋ ਮਤਲਬ ਇਹ ਥੋੜੇ ਜਿਹੇ ਆ ਜੱਸਟਿਡ ਹੋ ਜਾਂਦਾ ਹੈ ਜਨਰਲ ਚ,
ਅੱਛਾ ਹਾਂ ਇਹ ਨਾ ਪਤਾ ਕੀ ਅੱਜ ਕੱਲ੍ਹ ਛੁੱਟੀਆਂ ਜਿਵੇਂ ਹੈਗੀਆਂ ਨਾ ਸਾਰੇ ਘੁੰਮਣ ਜਾਂਦੇ ਹੈਗੇ ਹਨ। ਤੇ ਉਹ ਫਿਰ ਟਰੇਨ ਤੇ ਫਿਰ ਭੀੜਾਂ ਦੇ ਵਿੱਚ ਚੜਨਨਾ ਵੀ ਔਖਾ ਹੁੰਦਾ ਹੈ ਅਗਰ ਤੁਹਾਨੂੰ ਲੰਬੀ ਯਾਤਰਾ ਤੇ ਜਾਣਾ ਤੁਸੀਂ ਫਿਰ ਤੁਹਾਨੂੰ ਹੈ ਨਾ ਪਹਿਲੇ ਸੀਟ ਬੁੱਕ ਕਰਵਾਉਣੀ ਪਏਗੀ ਨਾ ਤੇ ਫੇਰ ਅੱਛਾ ਉਸ ਤੋਂ ਬਾਅਦ ਤੁਸੀਂ ਫੇਰ ਉਹ ਉੱਥੇ ਪਹੁੰਚ ਗਏ ਰਿਸ਼ੀਕੇਸ਼ ਕਿੰਨੇ ਘੰਟੇ ਲੱਗਦੇ ਨੇ ਵੈਸੇ ਉੱਥੋਂ ਤੱਕ ਦੇ?
ਪੰਜ ਛੇ ਘੰਟੇ ਤੇ ਲੱਗ ਹੀ ਜਾਂਦੇ ਨੇ ਸਾਡੀ ਟ੍ਰੇਨ ਲੇਟ ਵੀ ਹੋ ਗਈ ਸੀ, ਨਾ ਤੇ ਆਪਾਂ ਤੇ ਲੇਟ ਪਹੁੰਚੇ ਸੀ। ਘਰ। ਤੇ ਫੇਰ ਉੱਥੇ ਅਸ ਅਸੀਂ ਇੱਕ ਦਿਨ ਸਟੇ ਕੀਤਾ, ਗੁਰਦੁਆਰੇ ਉੱਥੇ ਘੁੰਮੇ ਅਸੀਂ ਰਾਮ ਝੂਲਾ, ਲਕਸ਼ਮਣ ਝੂਲਾ ਵਗੈਰਾ ਹੈਗਾ ਹੈ। ਤੇ ਗੰਗਾ ਨਦੀ ਤੇ ਗਏ ਹਾਂਜੀ ਉੱਥੇ ਵੀ ਕਾਫ਼ੀ ਸਪੇਸ ਨੇ ਗਾਰਡਨਸ ਵਗੈਰਾ ਉੱਥੇ ਅਸੀਂ ਥੋੜਾ ਜਿਹਾ ਘੁੰਮੇ ਕਿਉਂਕਿ ਹੁਣ ਪਤਾ ਨੀ ਅਗਲੀ ਵਾਰੀ ਕਦੋਂ ਆਉਣਾ ਕਦੋਂ ਨੀ ਇਸ ਕਰਕੇ ਅਸੀਂ ਕਾਫ਼ੀ ਜਗ੍ਹਾ ਘੁੰਮ ਕੇ ਆਏ ਸੀ ਉੱਤੇ
ਫਿਰ ਉਸ ਤੋਂ ਬਾਅਦ ਅਸੀ ਉਸ ਅਗਲੇ ਦਿਨ ਸਵੇਰੇ ਨਿਕ ਨਿਕਲੇ ਸੀ ਬੱਸ ਇਚ ਛੇ ਵਜੇ
ਅੱਛਾ ਤੇ ਫੇਰ ਉਹ
ਛੇ ਵਜੇ ਨੇ
ਹਾਂਜੀ ਮੈਂ ਤੁਹਾਡੀ ਗੱਲ ਨੂੰ ਕੱਟ ਰਹੀ ਆ ਮੈਂ ਪੁੱਛ ਰਹੀ ਸੀ ਕਿ ਬਈ ਜਦ ਸਵੇਰੇ ਰਿਸ਼ੀਕੇਸ਼ ਪਹੁੰਚ ਜਾਂਦੇ ਓ ਫੇਰ ਉੱਥੋਂ ਸਵੇਰ ਵਾਸਤੇ ਬੱਸ ਸਾਨੂੰ ਪਹਿਲੀ ਹੀ ਰਾਤੀ ਬੁੱਕ ਕਰਵਾਣੀ ਪੈਂਦੀ ਹੈਗੀ ਯਾਂ ਵੈਸੇ ਈ ਸਵੇਰ ਨਾਲ ਈ? ਤੁਸੀ ਜਾ ਕੇ ਵੀ ਟਿਕਟ ਲੈ ਸਕਦੇ ਓ
ਮਤਲਬ ਸਵੇਰੇ ਨਾਲ ਵੀ ਮਿਲ ਜਾਂਦੀ ਏ ਬਾਕੀ ਅਗਰ ਤੁਸੀਂ ਚਾਹੁੰਦੇ ਓ ਕਿ ਤੁਸੀਂ ਸਵੇਰੇ ਸਵੇਰੇ ਜਲਦੀ ਨਿਕਲਣਾ ਤੇ ਰਾਤੀ ਕਰਾਓਗੇ ਤੇ ਜ਼ਿਆਦਾ ਵਧੀਆ ਰਹੇਗਾ ਕਿਉਂਕਿ ਕਿਸੇ ਟਾਈਮ ਏ ਐਦਾਂ ਹੁੰਦਾ ਏ ਪੰਜ ਛੇ ਵਜੇ ਬੱਸਾਂ ਨਿਕਲ ਜਾਂਦੀਆਂ ਨੇ ਫਿਰ ਟਰੈਵਲਰ ਰਹਿ ਜਾਂਦੀਆਂ ਨੇ ਹੋਰ ਟਰੈਵਲਰ ਵਾਲੇ ਜ਼ਿਆਦਾ ਪੈਸੇ ਮ ਮੰਗਦੇ ਨੇ ਜੋ ਜਿਵੇਂ ਅਫੋਰਡ ਕਰਦਾ ਹੋਏ।
ਅੱਛਾ ਮੈਨੂੰ ਲੱਗਦਾ ਕਿ ਨਾ ਵੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਵੀ ਗੌਰਮੈਂਟ ਬੱਸਾਂ ਯਾ ਪ੍ਰਾਈਵੇਟ ਬੱਸਾਂ ਹੈਨਾ ਕੁਛ ਜਾਂ ਫਿਰ ਵੱਡੀਆਂ ਬੱਸਾਂ ਤੇ ਨਹੀਂ ਚਲਦੀਆਂ ਹੋਣਗੀਆਂ ਪਹਾੜੀ ਇਲਾਕਾ ਹੈਗਾ ਨਾ।
ਨਹੀਂ ਨਹੀਂ ਚ ਚੱਲ ਨਹੀਂ ਨਹੀਂ ਵੱਡੀਆਂ ਬੱਸਾਂ ਚੱਲਦੀਆਂ ਨੇ ਬਾਕੀ ਛੋਟੀ ਬੱਸ ਦਾ ਜ਼ਿਆਦਾ ਕਿਰਾਇਆ ਕਿਉਕਿ ਛੋਟੀ ਬਸ ਜਲਦੀ ਪਹੁੰਚਉਂਦੀ ਏ ਨਾ ਇਸ ਕਰਕੇ ਜ਼ਿਆਦਾ ਕਿਰਾਇਆ ਲੈਂਦੇ ਨੇ
ਤੇ ਉਥੇ ਛੋਟੇ ਰੋਡ ਤੋਂ ਨਿਕਲਦਿਆਂ ਵੀ ਟਾਈਮ ਲਗਾਨਾ ਏ ਹੈਗਾ ਨਾ ਤੋਂ ਤੇ ਅੱਛਾ ਤਾਂ ਹੀ ਉਹਦਾ ਕਿਰਾਇਆ ਵੀ ਜ਼ਿਆਦਾ ਹੋਏਗਾ
ਹਾਂਜੀ ਉਹਦਾ ਕਿਰਾਇਆ ਇੱਕ ਪਰਸਨ ਦਾ ਸੱਤ ਸੌ ਰੁਪਏ ਹੇਗਾ ਹਾਂਜੀ ਫੇਰ ਅਸੀਂ ਛੇ ਵਜੇ ਸਵੇਰੇ ਬੈ ਉੱਠੇ ਸੀ ਤੇ ਸ਼ਾਮੀ ਛੇ ਵਜੇ ਪਹੁੰਚੇ ਸੀ ਸੀ ਗੋਵਿੰਦ ਘਾਟ।
ਅੱਛਾ ਜੀ ਚੰਗੇ ਮਤਲਬ ਕਿ ਦੂਰ ਹੀ ਹੈਗਾ ਹੈ‌ ਨਾ। ਸਾਰਾ ਦਿਨ ਬਸ ਚ ਫੇਰ ਖਾਣ ਪੀਣ ਦਾ ਵੀ ਫਿਰ ਹੈ ਨਾ ਖਾਨ ਪੀਨ ਦਾ ਫੇਰ ਸਮਾਨ ਰੱਖ ਕਿ ਹੋਣਾ ਤੁਸੀਂ ਨਾਲ ਅਪਨੇ ਹਨਾ ਸਵੇਰ ਦੇ ਬੈਠੇ ਭੁੱਖ ਲੱਗਦੀ ਏ ਫੇਰ
ਹਾਂਜੀ ਅਸੀਂ ਜਿਵੇ ਥੋੜਾ ਬਹੁਤ ਰਿਸ਼ੀਕੇਸ਼ ਲੰਗਰ ਲੈ ਲਿਆ ਸੀ ਪ੍ਰਸ਼ਾਦੇ ਵਗੈਰਾ ਸਬਜ਼ੀ ਤੇ ਨਾਲ ਅਸੀਂ ਚਿਪਸ ਵਗੈਰਾ ਲੈ ਲਏ ਸੀ ਅਪਨੇ ਫਿਰ ਘਰੋਂ ਵੀ ਨਮਕੀਨ ਬਿਸਕਿਟ ਵਗੈਰਾ ਲੈ ਕੇ ਗਏ ਸੀ ਚੌਕ ਪਲੇਟਸ ਟੋਫੀਜ਼ ਹੋ ਗਈਆਂ ਛੋਲੇ ਵਗੈਰਾ ਕ ਤੇ ਉਸ ਤੋਂ ਬਾਅਦ ਜਿਵੇਂ ਬੱਸ ਵਾਲੇ ਵੀ ਕਾਫ਼ੀ ਜਗ੍ਹਾ ਰੈਸਟੋਰੈਂਟ ਤੇ ਰੋਕਦੇ ਨੇ ਚਾਹ ਵਗੈਰਾ ਪੀਤੀ ਉੱਥੇ ੳਥੇ ਅਸੀ ਸਟੇ ਕਰਕੇ ਤੇ ਫੇਰ ਵਿੱਚ ਨਾ ਹਾਂਜੀ। ਵਿੱਚ ਨਾ ਦੋ ਉਹ ਵੀ ਆਏ ਸੀ ਗੁਰਦੁਆਰੇ ਨਗਰਾ ਸੂਰ ਥੋੜਾ ਸਾਹਿਬ ਵਗੈਰਾ ਇੱਕ ਹੋਰ ਸੀ ਜੋਸ਼ੀ ਮਠ ਤੋਂ ਅੱਗੇ ਦੋ ਗੁਰਦੁਆਰਿਆਂ
ਅੱਛਾ ਜੀ ਤੇ ਫੇਰ ਉੱਥੇ ਫੇਰ ਤੇ ਸ਼ਾਮੀ ਛੇ ਵਜੇ ਪਹੁੰਚੇ ਫੇਰ ਉੱਥੇ ਨਾ ਗੁਰਦੁਆਰੇ ਸਟੇ ਫੇਰ ਕਮਰਾ ਵਗੈਰਾ ਮਿਲਦਾ ਹੈਗਾ ਕਿ ਹੋਲ ਵਗੈਰਾ ਮਿਲਦੇ ਨੇ।
ਹਾਂਜੀ ਉਹ ਆਪਣੀ ਮਤਲਬ ਮਰਜੀ ਹੈਗੀ ਕਿ ਤੁਸੀਂ ਕਮਰਾ ਲੈਨਾ। ਜਾਂ ਹੋਲ ਲੈਣਾ ਹੋਲ ਚ ਬਾਕੀ ਆਏ ਫ੍ਰੀ ਹੈਗਾ ਕਮਰਾ ਰੈਂਟ ਪੇ ਕਰਨਾ ਹੁੰਦਾ ਹੈ। ਤੁਹਾਡੀ ਜਿਵੇਂ ਵੀ ਮਰਜ਼ੀ ਹੈਗੀ ਏ।
ਅੱਛਾ ਜੀ ਅਗਰ ਹੋਰ ਵੀ ਮਿਲਦਾ ਕਮਰਾ ਲੈਣਾ ਤੇ ਕਮਰਾ ਵੀ ਲੈ ਸਕਦੇ ਓ ਹੈਨਾ।
ਹਾਂਜੀ ਹਾਂਜੀ ਬਾਕੀ ਕਮਰਾ ਵੈਸੇ ਫੈਮਿਲੀ ਨੂੰ ਦੇਂਦੇ ਨੇ ਜਿਵੇਂ ਦਸ ਮੈਂਬਰ ਹੋ ਗਏ ਜ਼ਿਆਦਾ ਤੋਂ ਜ਼ਿਆਦਾ
ਅੱਛਾ ਅੱਛਾ ਫੇਰ ਤੁਸੀਂ ਫੇਰ ਅਗਲੇ ਦਿਨ ਫੇਰ ਉੱਥੇ ਅਰਾਮ ਕੀਤਾ ਹੋਣਾ?
ਹਾਂਜੀ ਨਾਈਟ ਸਟੇ ਕੀਤਾ ਉੱਥੇ ਫੇਰ। ਸਵੇਰੇ ਨਿਕਲ ਗਏ ਸੀ ਅਸੀਂ ਪੰਜ ਵਜੇ ਗੋਵਿੰਦ ਧਾਮ ਵਾਸਤੇ ਉੱਥੇ ਚੜ੍ਹਾਈ ਹੈਗੀ ਏ।
ਅੱਛਾ ਤੇ ਫੇਰ ਉਹ ਕਿੰਨਾ ਕਿੰਨੀ ਚੜਾਈ ਹੈਗੀ ਏ ਕਿੰਨੀ? ਕਿਲੋਮੀਟਰ ਹੈਗੀ ਏ।
ਏਵੇਂ ਕੁਛ ਮਤ ਮੈਨੂੰ ਹੇਗਾ। ਮ ਮਤਲਬ ਹਾਬ ਨਾਲ ਨੀ ਪਤਾ ਉੱਥੇ ਹੈਲੋ ਹਾਂਜੀ ਦੋ ਕਿਲੋਮੀਟਰ ਤੱਕ ਛੱਡਦੀ ਐ, ਉਹ ਫਿਰ ਉੱਥੋਂ ਦੀ ਸਾਡੀ ਚੜਾਈ ਸ਼ੁਰੂ ਹੋ ਜਾਂਦੀ ਹੈ। ਤੇ ਫੇਰ ਅਸੀਂ ਮਤਲਬ ਛੇ ਵਜੇ ਚੱਲੇ ਸੀ ਜਿਵੇਂ ਸਵੇਰੇ ਤੇ ਅਸੀਂ ਦੋ ਤਿੰਨ ਵਜੇ ਤੱਕ ਪਹੁੰਚ ਗਏ ਸੀ, ਉੱਥੇ ਗੋਬਿੰਦ ਧਾਮ।
ਅੱਛਾ। ਮਤਲਬ ਕੀ ਹੈਗੇ ਬਾਰਾਂ-ਤੇਰਾਂ ਕਿਲੋਮੀਟਰ ਦੀ ਮਤਲਬ ਕਿ ਸਿੱਧੀ ਚੜਾਈ ਹੈਗੀ ਹੈ ਵੀਈ। ਕੋਈ ਆਕਸੀਜਨ ਵਗੈਰਾ ਦੀ ਕਮੀ ਤੇ ਨਹੀਂ।
ਨਹੀਂ ਉੱਥੇ ਗੋਬਿੰਦ ਧਾਮ ਤੱਕ ਤੇ ਐਸਾ ਕੁਛ ਨਹੀਂ। ਸੀਜਨ ਦੀ ਕਮੀ, ਉਸ ਤੋਂ ਉੱਪਰ ਹੁੰਦੀ ਜਦੋਂ ਆਪਾਂ ਹੇਮਕੁੰਟ ਸਾਹਿਬ ਦੀ ਚੜਾਈ ਕਰਨੇ ਹਾਂ।
ਅੱਛਾ-ਅੱਛਾ, ਫੇਰ ਤੁਸੀਂ ਅਗਲੇ ਦਿਨ ਫੇਰ ਗੋਬਿੰਦ ਧਾਮ ਰੁ ਕਿ ਹੈਂ।
ਹਾਂਜੀ ਫਿਰ ਨਾਈਟ ਸਟੇ ਕੀਤਾ। ਪ੍ਰਸ਼ਾਦਾ ਛਕਿਆ, ਮੱਥਾ ਵਗੈਰਾ ਟੇਕਿਆ ਸਾਰਾ ਗੁਰਦੁਆਰਾ ਵਗੈਰਾ ਘੁੰਮਿਆ ਅਸੀਂ। ਤੇ ਉੱਥੇ ਹਾਂਜੀ ਉੇ ਉੱਥੇ ਗੋਬਿੰਦ ਧਾਮ ਨਾ ਇੱਕ ਪੇੜ ਹੈਗਾ ਹੈ ਉੱਥੇ ਜਿੱਥੇ ਭਾਈ ਮੋਦਨ ਸਿੰਘ ਜੀ ਨੇ ਸਟੇਅ ਕੀਤਾ ਸੀ। ਤੇ ਹੇਮਕੁੰਟ ਸਾਹਿਬ ਦੀ ਖੋਜ ਕੀਤੀ ਸੀ ਉਹ ਪੇੜ ਉੱਥੇ ਹਾਂਜੀ ਉਹ ਪੇੜ ਵ ਦਾ ਉਹਦੇ ਵਿੱਚ ਉਹਨਾਂ ਨੇ ਸਟੇ ਕੀਤਾ ਸੀ ਦੋ ਤਿੰਨ ਦਿਨ ਤੇ ਉਹ ਬੜਾ ਇਤਿਹਾਸਿਕ ਮੰਨਿਆ ਜਾਂਦਾ ਏ, ਉਹਦੇ ਥੱਲੇ ਬਹਿ ਕੇ ਸੇਵਾ ਕੀਤੀ ਜਾਂਦੀ ਐ। ਮਾਲਿਸ਼ ਕੀਤੀ ਜਾਂਦੀ ਏ, ਲੋਕਾਂ ਦੀ ਜੋ ਲੋਕ ਮਤਲਬ ਥੱਕ ਕੇ ਆਏ ਨੇ ਚੜਾਈ ਕਰਕੇ ਹਾਂਜੀ ਫੇਰ ਅਸੀਂ ਅਗਲੇ ਦਿਨ ਸਵੇਰੇ ਨਿਕਲੇ ਸੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ
ਰੂੰ, ਤੇ ਰਸਤੇ ਦੀ ਵਿੱਚ ਅੱਛਾ ਜੀ। ਤੇ ਰਸਤੇ ਵਿੱਚ ਖਾਣ ਪੀਣ ਦਾ ਜਾਂ ਕੁੱਝ ਪਾਣੀ ਵਗ਼ੈਰਾ ਦਾ ਇੰਤਜ਼ਾਮ ਹੈਗੇ ਨਾ ਜਿਵੇਂ ਬਈ ਚੱਲ-ਚੱਲ ਕੇ ਥੱਕ ਜਾਂਦਾ ਹੈਗਾ ਬੰਦਾ ਤੇ ਕੋਈ ਸਟੇ ਵਗੈਰਾ ਕੋਈ ਬਣਿਆ ਦਾ ਵੇ ਬਸ ਉਸ ਤਰ੍ਹਾਂ ਕੁਛ
ਹਾਂਜੀ, ਮਤਲਬ ਜਿਵੇਂ ਉਹਨਾਂ ਨੇ ਨਾ ਆਪਣੀ ਜਿਵੇਂ ਉਹ ਅ ਤਰਪਾਲਾਂ ਵਗੈਰਾ ਪਾ ਕੇ ਆਪਣੀ ਸ਼ੋਪਸ ਬਣਾਈਆਂ ਦੀਆਂ ਨੇ ਉਹਦਾ ਵੀ ਵਿਚਾਰੇ ਇੱਕ-ਇੱਕ ਲੱਖ ਐਵੇਂ-ਐਵੇਂ ਰੈਂਟ ਦਿੰਦੇ ਨੇ ਤੇ ਉੱਥੇ ਮਤਲਬ ਮਿਲਦਾ ਸਭ ਕੁੱਛ ਬਟ ਹੁਣ ਉਹੀ ਹੈ ਨਾ ਪਹਾੜੀ ਇਲਾਕਾ ਤੇ ਸਭ ਕੁੱਛ ਘੋੜਿਆਂ ਦੇ ਉੱਪਰ ਜਾਂਦਾ ਹੈ ਤੇ ਉਹਦਾ ਵੀ ਜਿਵੇਂ ਹੁਣ ਅਸੀਂ ਅਪ ਮੈਗੀ ਲੈਂਦੇ ਹਾਂ ਇੱਥੋਂ ਦਸ ਰੁਪਏ ਦਾ ਇੱਕ ਪੈਕੇਟ ਹੁੰਦਾ ਹੈ ਤੇ ਉਥ ਤੇ ਉਹੀ ਅੱਸੀ ਰੁਪਏ ਦੀ ਮਿਲਦੀ ਐ, ਮੈਗੀ
ਹਾਂਜੀ, ਉਹ ਦੋ ਉਹ ਤੇ ਪਤਾ ਕੀ ਨੈਚੁਰਲੀ ਜੋ ਤੁਸੀਂ ਇੰਨੀ ਉਚਾਈ ਤੇ ਸਮਾਨ ਪਹੁੰਚੇਗਾ ਤੇ ਮਹਿੰਗਾ ਤੇ ਆਪੇ ਹੀ ਹੋਏਗਾ
ਹਾਂਜੀ- ਹਾਂ।
ਵੈਸੇ ਥੋੜ੍ਹਾ ਹੈਗਾ ਵੇ ਕੀ ਹੈ ਨਾ ਵੀ ਕੁਛ ਆਪਣੇ ਕੋਲ ਇੰਤਜ਼ਾਮ ਕਰਕੇ ਲੈ ਜਾਏ ਆਪਣੇ ਬੈਗ ਰੱਖਿਆ ਨਾ ਬੈਗ ਦੇ ਵਿੱਚ ਕਹਿੰਦੇ ਵਗੈਰਾ ਵੀ ਰੱਖੋ ਰੇਨਕੋਟ ਵਗੈਰਾ ਬਾਰਿਸ਼ ਦਾ ਕੋਈ ਪਤਾ ਨ ਚੱਲਦਾ ਹੈਨਾ ਇਸ ਤਰ੍ਹਾਂ ਮੈਂ ਕਹਿੰਦੇ ਹੈਗੇ ਬਈ ਹੁਣ ਤਿਆਰੀ ਕਰਨ ਲੱਗੇ ਸੀ ਤੇ ਉਹ ਸਾਰੇ ਕਹਿੰਦੇ ਸੀ ਰੇਨਕੋਟ ਪਾ ਲਓ। ਮੈਂ ਕਿਹਾ ਚਲੋ ਮੈਂ ਉਹਨਾਂ ਕੋਲ ਪੁੱਛਣੀ ਆ ਕਿ ਉਹ ਗਏ ਸੀ ਪਿਛਲੀ ਵਾਰੀ ਵੀ ਉਹ ਫੇਰ ਜਰੂਰੀ ਹੁੰਦਾ ਸਮਾਨ ਲੈ ਕੇ ਜਾਣਾ ਰੇਨਕੋਟ ਟੋਰਚ ਵੀ ਕਹਿੰਦੇ ਹੈਗੇ ਨੇ ਟੋਰਚ ਵੀ ਲੈ ਕੇ ਜਾਓ ਅਪਨੀ ਬਈ
ਹਾਂਜੀ, ਟੋਰਚ ਤੇ ਤਾਂ ਅਗਰ ਜੇ ਤੁਸੀਂ ਸਵੇਰੇ-ਸਵੇਰੇ ਜਲਦੀ ਨਿਕਲਣਾ ਜਿਵੇਂ ਦੋ ਤਿੰਨ ਵਜੇ ਚੜਾਈ ਆਸਤੇ ਹਾਂਜੀ ਤੇ ਵੈਸੇ ਛੱ ਤਰੀਹ ਤੇ ਅਸੀਂ ਲੈ ਕੇ ਨੀ ਗਏ ਸੀ ਰਿਸ਼ੀਕੇਸ਼ ਤੋਂ ਨਾ ਰੇਨਕੋਟ ਮਿਲਦੇ ਨੇ ਉੱਥੋਂ ਅਸੀਂ ਰੇਨਕੋਟ ਲੈਲੇ ਸੀ
ਤੇ ਹਾਂ। ਉਹ ਵੀ ਜ਼ਿਆਦਾ ਮਤਲਬ ਕੋਸਟਲੀ ਨਹੀਂ ਹੁੰਦੇ, ਉਹ ਐਫੋਰਡ ਹੁੰਦੇ ਨੇ ਕਿ ਐਫੋਰਡ ਕਰ ਸਕੀਏ ਅਸੀਂ ਵੀਹ ਤੀਹ ਰੁਪਏ ਜਿਵੇਂ ਇੱਕ ਪੋਲੀਥਨ ਟਾਈਪ ਬੰਣੇ ਹੁੰਦੀ ਗੋਡਿਆਂ ਤੱਕ ਆ ਜਾਂਦੀ ਏ, ਹਾਂਜੀ ਉਹਦੇ ਨਾਲ ਵੀ ਮਤਲਬ ਬਰਸਾਤ ਵੀ ਨੀ ਲੱਗਦੀ। ਕਾਫੀ ਕਵਰ ਹੋ ਜਾਣੀ।
ਤੇ ਡਰਾਈ ਫਰੂਟ ਵਗੈਰਾ ਕਹਿੰਦੇ ਪੰਜੀਰੀ ਬਣਾ ਕੇ ਲੈ ਜਾਓ ਨਾਲ, ਥੋੜਾ ਜਿਹਾ ਗਰਮ ਚੀਜ਼ਾਂ ਵੀ ਖਾਂ ਦੇ ਰੋ ਵੀ
ਹਾਂਜੀ, ਅਸੀਂ ਲੈ ਕੇ ਗਏ ਸੀ ਡਰਾਈ ਫਰੂਟ ਦੀ ਪੰਜੀਰੀ ਬਣਾ ਕੇ ਗਲੂਕੋਸ ਤੇ ਡੱਬਾ ਲੈ ਕੇ ਗਏ ਸੀ, ਥੋੜ੍ਹੀ -ਥੋੜੀ ਦੇਰ ਬਾਦ ਗਲੂਕੋਸ ਖਾਂਦੇ ਰਹੇ।
ਅੱਛਾ ਵੀ, ਉਹ ਅਨਰਜੀ ਆਂਦੇ ਨੇ ਨਾ ਹਾਂ, ਅਨਰਜੀ ਦੇ ਆ। ਬ ਉਵੇਂ ਬਸ ਮਨ ਵਿਚ ਥੋੜਾ ਹੈਗਾ ਸੀ। ਤੇ ਮੈਂ ਕਿਹਾ ਚਲੋ ਉਹਨਾਂ ਕੋਲ ਪੁੱਛਾਂ ਤੇ ਹੋਰ ਕਦੋਂ ਕਰਨਾ, ਸਕੂਲ ਖੁੱਲਣੇ ਹੈਗੇ ਆ ਤੁਹਾਡੇ।
ਬਸ ਸਾਡੇ ਇੱਕ ਜੁਲਾਈ ਤੋਂ ਖੁੱਲਨੇ ਸਕੂਲ।
ਅੱਛਾ ਜੀ, ਹੋਰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਤੁਸੀਂ ਸਾਰੀ ਇਨਫੋਰਮੇਸ਼ਨ ਦੇਤੀ ਉਹ ਮੇਰੇ ਮਨ ਦਾ ਡਰ ਕੱਢ ਦਿੱਤਾ। ਸਹੀ ਹੈ ਵੈਸੇ, ਹੋਰ- ਹੋਰ ਲਾਣਾ ਚੱਕਰ ਕਦੀ ਘਰ ਆਨਾ। ਮੰਮੀ ਨੂੰ ਲੈ ਕੇ ਆਣਾ ਨਾਲ।
ਹਾਂਜੀ- ਹਾਂਜੀ, ਜ਼ਰੂਰ ਆਵਾਂਗੇ।
ਜੀ ਸਸ ਰੀ ਕਾਲ ਜੀ।
ਹਾਂਜੀ, ਠੀਕ ਹੈ ਜੀ ਠੀਕ।